ਹੈਲੋ।
ਹੈਲੋ, ਸਸਰੀ ਕਾਲ ਜੀ, ਕੀ ਹਾਲ -ਚਾਲ?
ਵਧੀਆ-ਵਧੀਆ, ਆਪਾਂ ਅਸਾਂ ਤੁਸੀਂ ਚੜਦੀ ਕਲਾ?
ਮੈਂ ਵੀ ਵਧੀਆ, ਮੈਂ ਵੀ ਚੜ੍ਹਦੀਕਲਾ ਚ ਵੈਰੀ ਗੁੱਡ ਏਦਾਂ ਦੇ ਜਵਾਕ ਚਾਹੀਦੇ ਹੁੰਦੇ ਐ, ਸਾਰੀ ਥਕਾਵਟ ਲੱ ਥ ਜਾਂਦੀ ਐ, ਪੋਜੀਟੀਵਿਟੀ ਆ ਜਾਂਦੀ ਐ।
ਆਹੋ, ਬਿਲਕੁਲ-ਬਿਲਕੁਲ ਏਦਾਂ ਦੇ ਜੋ
ਦਿੰਦੀ ਸਾਰਿਆਂ ਨੂੰ
ਹਾਂ, ਚੜ੍ਹਦੀਕਲਾ ਚ ਰੈਣਾ ਚਾਈਦਾ ਹੁੰਦਾ ਸਾ ਸਾਰੇਆਂ ਨੂੰ, ਬਿਲਕੁਲ-ਬਿਲਕੁਲ। ਮੇਰੇ ਮੰਮਾ ਆ, ਮੇਰੇ ਪਾਪਾ, ਮੇਰੀ ਦੀਦੂ ਚਾਰੋਂ ਈ ਨੇ।
ਕੌਨ।
ਤੇ। ਹੋਰ ਵੀ ਹੈਗੇ ਆ, ਜਿੱਦਾਂ ਦਾਦਾ-ਦਾਦੀ ਨਾਨਾ-ਨਾਨੀ। ਨੀ, ਔ ਤਾਂ ਕੈ ਨਈ-ਨਈ
ਹੁਣ, ਜਿੱ ਥੇ ਰੈ ਰੇ ਔ, ਔ ਪਰਿਵਾਰ ਤੁਆਡਾ ਔਦੇ ਵਿੱਚ ਕੌਣ ਕੌਣ ਰੈ ਰੇ ਓ?
ਮੇਰੇ ਮੰਮਾ ਐ, ਮੇਰੇ ਪਾਪਾ ਐ, ਮੇਰੇ ਦੀਦੂ ਨੇ। ਬਸ, ਹੋਰ ਕੌਣ-ਕੋਣ ਨੇ, ਇੱਕ ਮੈਂ ਪਾਪਾ ਦਕਾਨ ਤੇ ਜਾਂਦੇ, ਕੰਮ ਕਰਦੇ ਹੁੰਦੇ ਆ। ਆਪਾਂ ਛੋਟੀ ਜੀ ਦਕਾਨ, ਆ ਬਟੀਕ ਸੂਟਾਂ ਦੀ।
ਅੱਛਾ, ਤੇ ਮੰਮਾ ਕੀ ਕਰਦੇ?
ਮਮਾ ਇੰਟਰਲੋਕ ਕਰਦੇ, ਓਵੀ ਉੱਥੇ ਈ ਕੰਮ ਕਰਦੇ ਹੈਗੇ ਆ, ਪਾਪਾ ਦੇ ਨਾਲ।
ਅੱਛਾ, ਤੇ ਤੁਸੀਂ ਕੀ ਕਰਦੇ ਓ?
ਮੈਂ, ਹਜੇ ਥੋੜਾ ਜੇਆ ਮੈਂ ਐਨੀਮੇਸ਼ਨ ਕਰਦਾ। ਜਿੱਦਾਂ ਐਕਸਰਸਾਈਜ਼ ਹੋ ਗਿਆ, ਰੂਟੀਨ ਡੇਲੀ ਦੀ। ਦੰਦ ਵਾਲੀ ਮੈਂ ਕਰਦਾ ਹੁੰਦਾ। ਮੈਂ ਜਦੋਂ ਏ, ਮੰਡੇ ਹੋ ਜੇ ਨਾ, ਫੇਰ ਮੈਂ ਉਸ ਤੋਂ ਬਾੱਧ ਨੀ ਜਾਂਦਾ। ਜਦੋਂ ਮਰੀ ਛੁੱਟੀ ਹੁੰਦੀ ਨਾ, ਇੰਨਾ ਪ੍ਰੈਕਟਿਸ ਤੋਂ ਫੇਰ ਈ, ਮੈਂ ਜਾ ਸਕਦਾ ਹੁੰਨਾ। ਜਦੋਂ ਫਰੀ
ਅੱਛਾ, ਤੇ ਦੀਦੂ ਹੈ, ਤੁਆਡੀ ਇੱਕ।
ਹਾਂ, ਔ ਵੀ ਥੱਲੇ ਕੰਮ ਕਰਦੀ ਐ। ਮੈਂ ਉੱਪਰ ਪ੍ਰੈਕਟਿਸ ਕਰਦਾ ਹੁੰਨਾ, ਬਸ।
ਓਹ ਕੀ ਕੰਮ ਕਰਦੀ?
ਓ ਲੈਟਟੋਪ ਤੇ ਕੰਮ ਕਰਦੀ ਨਾ ਆਪਣਾ, ਹੁੰ। ਤਾਂ ਕਰਕੇ। ਫੇਰ ਉਸ ਤੋਂ, ਬਾਅਦ ਫੇਰ ਮੈਂ ਆਪਣਾ
ਤੁਸੀਂ ਵੀ ਸਿੱਖਦੇ ਔ, ਉਦੇ ਤੋਂ ਕੋਈ ਕੰਮ ਦੀਦੂ ਤੋਂ?
ਮੈਂ ਔ ਥੋੜਾ ਜਿਆ ਟੈਪਿੰਗ ਵਗੈਰਾ ਸਿੱਖਦਾ ਰੈੱਨਾ ਹੁੰਨਾ, ਜਦੋਂ ਉਦੀ ਕੋਈ ਕੋਲ ਵਗੈਰਾ। ਕਰਵਾਣੀ ਹੁੰਦੀ ਏ, ਮੈਂ ਉਦੋਂ ਉਦੇ ਕੋਲ ਮ ਕਰਨ ਪੋਂਚ ਜਾਂਨਾ ਹੁੰਨਾ। ਜਦੋਂ ਜੜੀ ਕੋਈ ਚੀਜ਼ ਚਾਈਦੀ ਹੁੰਦੀ। ਉਦੋਂ ਫੜਾ ਦਿੰਦਾ ਹੁੰਨਾ, ਔਨੂੰ।
ਹੁੰ, ਐ ਈ ਹੁੰਦਾ। ਪਰਿਵਾਰ ਦਾ ਇੱਕ-ਦੂਜੇ ਦੀ ਹੈਲਪ ਕਰਾਣੀ, ਇੱਕ ਦੂਜੇ ਦੀ ਗੱਲ ਸ ਸੁਨਨੀ-ਮੰਨਣੀ ਹਨਾ, ਪਿਆਰ ਨਾਲ ਰੈਣਾ, ਕੱਠੇ ਰੈਣਾ।
ਇੱਕ-ਦੂਜੇ ਦਾ ਸਾਥ ਦੇਣਾ।
ਔਨੁੰ ਵੀ ਫਰੀ-ਫਰੀ ਰੈਣਾ ਹੁੰਦਾ ਨਾ, ਫੇਰ ਏ ਚੀਜ਼ ਵੀ ਹੁੰਦੀ ਐ। ਜਿੰਨਾ ਬੰਦਾ ਅਪਣਿਆਂ ਨੂੰ ਟਾਈਮ ਦਿੰਦਾ, ਓਨਾ ਐ ਸਈ ਰੈਂਦਾ ਐ। ਮੈਂ ਤਾਂ ਉੱਪਰ ਜਾਂਨਾ ਹੁੰਨਾ, ਕਿਉਂਕਿ ਥੱਲੇ ਹੁੰਦਾ ਨੀ ਕੋਈ, ਫੇਰ ਏਨੇ ਵੀ ਕੰਮ ਕਰਨਾ ਹੁੰਦਾ ਤੇ ਮੈਂ ਵੀ ਐਕਸਸਾਈਜ ਕਰਕੇ ਫ੍ਰੀ ਹੁੰਨਾ।
ਜੀ।
ਐਕਸਾਈਜ਼ ਕਰਕੇ, ਥੋੜਾ ਜਾ ਨਾਪ ਲੈ ਲੈਂਨਾ ਹੁੰਨਾ। ਤਾਂ ਕਰਕੇ, ਫੇਰ ਘੰਟਾ ਕੁੁੰ ਨਾਪ ਲੈ ਹੁੰ, ਆ। ਕਿਉਂਕਿ ਸਾਰਿਆਂ ਨੇ ਥੱਕੇ ਹੋਣਾ ਹੁੰਦਾ, ਫਿਰ ਸਾਰਿਆਂ ਨੂੰ ਆ ਕੇ ਰੈਸਟ ਤਾਂ ਚਾਹੀਦੀ ਹੁੰਦੀ ਕਿ ਨੀ। ਹਾਂ,
ਪਤਾ ਕੀ ਮੈਂ ਚਾਦੀ ਮੈਂ ਕਹਿੰਨੀ ਆ ਮੇਰੀ ਜੋ ਸੋਚ ਐ ਨਾ ਕਿ ਪਰਿਵਾਰ ਚ ਜਿੰਨੇ ਮੈਂਬਰ ਐ ਨਾ ਸਭ ਦੀ ਨਾ ਕੋਈ ਨਾ ਕੋਈ ਡਿਊਟੀ ਹੋਣੀ ਚਾਹੀਦੀ ਐ ਵੀ ਘਰ ਲਈ
ਤੇ ਬਾਕੀ ਸਭ ਦਾ ਨਾ ਇੱਕ ਸਾਫ ਸੁਥਰਾ ਜਿਹਾ ਟਾਈਮ ਟੇਬਲ ਹੋਣਾ ਚਾਹੀਦਾ। ਪੰਕਚੁਐਲਿਟੀ ਹੋਣੀ ਚਾਹੀਦੀ ਸਭ ਦੇ ਵਿੱਚ, ਵੀ ਟਾਈਮ ਸਿਰ ਰੋਟੀ ਖਾਓ ਟਾਈਮ ਸਿਰ ਪਾਣੀ ਪੀਓ ਚਾਹ ਪੀਓ। ਤੇ ਆਪਣਾ ਟਾਈਮ ਸਿਰ ਨਾਵੋ ਧੋਵੋ ਟਾਈਮ ਸਿਰ ਤਿਆਰ ਹੋ ਕੇ ਬੈਠੋ ਸਾਰੇ ਕੰਮ ਟਾਈਮ ਸਿਰ ਹੋਣੇ ਚਾਹੀਦੇ ਸਭ ਦੇ ਫੇਰ ਨਾ ਘਰ ਚ ਕਦੇ ਵੀ ਲੜਾਈ ਨੀ ਹੁੰਦੀ ਕਦੇ ਵੀ ਕਲੇਸ਼ ਨੀ ਹੁੰਦਾ, ਜੇ ਸਾਰੇ ਰਲ ਮਿਲ ਕੇ ਆਪਣਾ ਆਪਣਾ ਕੰਮ ਟਾਈਮ
ਉਹ ਤਾਂ ਹੈਗਾ ਹੁਣ ਮੇਰੀ ਮੇਰੀ ਪ੍ਰੈਕਟਿਸ ਦਾ ਵੀ ਦੇਖ ਲੋ ਕੋਈ ਫਿਕਸ ਟੈਮ ਟੇਬਲ ਥੋੜੀ ਨਾ ਹੁੰਦਾ ਮੈਂ ਕਦੀ ਸਵੇਰੇ ਕਰਦਾ ਕਦੀ ਸ਼ਾਮ ਨੂੰ ਕਰਦਾ ਕਈ ਪਤਾ ਥੋੜੀ ਹੁੰਦਾ ਐ, ਕਈਆਂ ਦੇ ਟਾਈਮ ਦਾ ਕਿਉ ਕਈ ਕਿੰਨੇ ਵਜੇ ਕੰਮ ਕਰਨ ਕਿ
ਪਿੰਨ ਦੀ ਗੱਲ ਕਰਦੀ ਆ ਡਾਕਟਰ ਵੀ ਕਹਿੰਦੇ ਆ ਕਿ ਆਪਣਾ ਨਾ ਖਾਣ ਪੀਣ ਦਾ ਟਾਈਮ ਫਿਕਸ ਰੱਖੋ। ਕਦੇ ਵੀ ਆਪਣਾ ਖਾਣ ਪੀਣ ਦਾ ਟਾਈਮ ਏਧਰ ਉਧਰ ਨਾ ਕਰੋ। ਫਿਕਸ ਟਾਈਮ ਤੇ ਆਪਣਾ ਖਾਣਾ ਖਾਓ।
ਕੋਈ ਹੁੰਦਾ ਜਿੱਦਾਂ ਤਿੰਨ ਵਜੇ ਬੰਦਾ ਕੁਛ ਖਾ ਲਏ, ਸਵਾ ਤਿੰਨ ਵਜੇ ਤੱਕ ਖਾ
ਨਈ-ਨਈ-ਨਈ-ਨਈ-ਨਈ ਗਲਤ ਉਹ ਨਾਸ਼ਤਾ ਬਹੁਤ ਜ਼ਰੂਰੀ ਐ ਕਰਨਾ। ਕਿਉਂਕਿ ਰਾਤ ਦਾ ਬਹੁਤ ਲੰਬਾ ਗੈਪ ਪਿਆ ਹੁੰਦਾ ਸਾਨੂੰ ਖਾਣ ਪੀਣ ਤੇ ਤੇ ਪਾਣੀ ਤਾਂ ਬਹੁਤ ਪੀਣਾ ਚਾਹੀਦਾ ਗਰਮੀਆਂ ਚ
ਹਾਂ ਪਾਣੀ ਬੰਦੇ ਨੂੰ ਜਿੰਨਾ ਹੋਵੇ ਨਾ ਓਨਾ ਈ ਪੀ ਲੈਣਾ ਚਾਹੀਦਾ ਹੁੰਦਾ ਐ।
ਪਾਣੀ ਪੀਂਦੇ ਰਹਿਣਾ ਚਾਹੀਦਾ ਗਰਮੀ ਚ,
ਹਾਂਜੀ,
ਹੂੰ,
ਜਿੰਨਾ ਬੰਦਾ ਪਾਣੀ ਪੀਵੇ ਨਾ ਓਨਾ ਹੀ ਗਰਮੀ ਲਈ ਸਈ ਹੁੰਦਾ ਬੰਦੇ ਨੂੰ ਪਾਣੀ ਨੀ ਛੱਡਣਾ ਚਾਹੀਦਾ ਕਦੇ ਵੀ ਹਾਂ।
ਕਮਰਾ ਕਿੱਥੇ ਆ ਥੱਲੇ ਆ ਜਾ ਉੱਪਰ ਐ।
ਉੱਪਰ ਉੱਪਰ ਮੈਂ ਉੱਪਰ ਡਰਾਇੰਗ ਰੂਮ ਚ ਈ ਸੌਦਾ ਹੁੰਦਾ ਕਿਉਂਕਿ ਥੱਲੇ ਸਾਰੀ ਤਾਂ ਲੋਭੀ ਐ।
ਅੱਛਾ ਅੱਛਾ ਤੇ ਪਾਣੀ ਦੀ ਬੋਤਲ ਰੱਖਿਆ ਕਰੋ ਫਿਰ ਕੋਲ
ਮੈਂ ਰੱਖਦਾ ਹੁੰਨਾ ਹਜੇ ਵੀ ਉੱਪਰ ਹੀ ਪਈ ਐ ਬੋਤਲ ਇੱਕ ਅੱਧੀ
ਹਾਂ ਪਾਣੀ ਪੀ ਵੀ ਜਾਇਆ ਕਰੋ। ਤੇ ਦੋ ਤਿੰਨ ਡੱਬੀਆਂ ਬਣਾ ਕੇ ਕੋਈ ਰੱਖ ਲਓ ਖਾਣ ਪੀਣ ਦੇ ਸਮਾਨ ਦੀਆਂ। ਕੁਛ ਨਾ ਕੁਛ ਖਾ ਲੈਣਾ ਚਾਹੀਦਾ ਏ
ਬਿਲਕੁਲ ਮੈਂ ਰੱਖਦਾ ਹੁੰਦਾ ਜਾਂ ਭੁਜੀਏ ਦੀ ਡੱਬੀ ਕੋਈ ਭੁੱਜੀਆ ਵਗੈਰਾ ਰੱਖ ਲਈਦਾ ਸਵੇਰੇ ਉਠ ਤੇ ਬੰਦਾ ਉਹੀ ਕੁਛ ਖਾ ਜੇ, ਪਰ ਹਾਈ ਲਟ ਫੂਡ ਖਾਣ ਤੋਂ ਪੰਜ ਸੋ ਰੁਪਏ ਨਾਲ ਥੱਲੇ ਆ ਜਾਂਦਾ ਹੁੰਦਾ ਨਾ ਇਕਦਮ 'ਚ ਹਮ ਕਿਉਂਕਿ ਹੁਣ ਮੈਂ ਉੱਪਰ ਜਾਣਾ ਫਿਰ ਮੈਂ ਥੋੜ੍ਹਾ ਜਿਹੀ ਵਾਰਮਅੱਪ ਕਰਨੀ ਵਾਰਮਅੱਪ ਕਰਨ ਤੋਂ ਬਾਅਦ ਫਿਰ ਮੈਂ ਨਹਾ ਧੋ ਕੇ ਇਸ਼ਨਾਨ ਵਗੈਰਾ ਕਰਕੇ ਪਾਠ ਕਰਨਾ ਹੁਣ ਬੈ ਸੁਖਮਨੀ ਸਾਹਿਬ ਦਾ ਮੈਂ ਇਸ ਟਾਈਮ ਤੇਹੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਦਾ ਸ਼ਾਮ ਵੇਲੇ ਤੋਂ ਸਾਢੇ ਛੇ ਵਜੇ ਤੱਕ ਫੇਰ ਮੈਂ ਥੋੜ੍ਹਾ ਫਰੀ ਆਊਟਿੰਗ ਕਰਕੇ, ਕਰਕੇ ਥੋੜਾ ਸੈਰ ਸੁਰ ਵਗੈਰਾ ਕਰਕੇ ਫੇਰ ਨਾਨ ਵਰ ਵੜਦਾ ਹੁੰਦਾ ਜਿੱਦਾਂ ਹੁਣ ਛੇ, ਹਮ ਸਾਢੇ ਪੰਜ ਹੋਏ ਆ
ਹਮ
ਮੈਂ ਸਾਢੇ ਪੰਜ ਵਜੇ ਤੋਂ ਪਹਿਲੋਂ ਦਸਾ ਕੀ ਕਰਦਾ ਹੁੰਦਾ ਜਾ ਕੇ ਪਹਿਲੇ ਸ਼ੂਜ ਪਾਉਂਦਾ ਹੁੰਦਾ ਥੋੜੀ ਜਿਹੀ ਆਊਟਿੰਗ ਕਰਦਾ ਜਿੱਦਾਂ ਹੁਣ ਮੈਂ ਕੁਛ ਖਾਧਾ ਹੈਗਾ, ਮੈਂ ਜਿਆਦਾਤਰ ਖਾਂਦਾ ਨੀ ਹੈਗਾ ਵੱਧ ਉਸ ਤੋਂ ਬਾਅਦ ਮੈਂ ਦੋ ਕੁ ਫੁਲਕੇ ਖਾਂਦਾ ਪੋਏ ਖਾ ਕੇ ਬ੍ਰੇਕਫਾਸਟ ਕਰਕੇ ਫੇਰ ਫਿਰ ਮੈਂ ਸਾਰਾ ਕੁਛ ਰੱਖ ਕੇ ਥੋੜਾ ਜਿਹਾ ਨਾਪ ਲੈ ਕੇ ਫੇਰ ਮੈਂ ਉੱਪਰ ਚਲਾ ਜਾਨਾ ਹੁੰਦਾ ਹੈਗਾ ਅਗਾਂਹ ਪਰ
ਹਾਂਜੀ- ਹਾਂਜੀ
ਹਮ ਹੁਣ ਜਿੱਦਾਂ ਛੇ ਵਜਨ ਵਾਲੇ ਐ ਛੇ ਵਜੇ ਮੈਂ ਮੋਟਰ ਚਲਾ ਕੇ ਜਾਂਦਾ ਹੁੰਦਾ ਇੱਕੋ ਵਾਰੀ 'ਚ ਉੱਪਰ
ਚਲੋ ਵਧੀਆ ਗੱਲ ਹੈ ਪਰਿਵਾਰ ਲਈ ਆਪਣੀ ਡਿਊਟੀ ਪੂਰੀ ਕਰਦੇ ਹੋ ਕਿ ਪਾਣੀ ਖਤਮ ਤਮਨਾ ਹੋ ਜੇ ਹਨਾ ਮੋਟਰ ਵੀ ਚਲਾਉਣੀ ਹੈ ਤੇ ਓਈਨਾ ਸ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਆਪਣਾ ਆਪਣਾ ਦੇਖਣਾ ਚਾਹੀਦਾ ਹੈਨਾ
ਬਿਲਕੁਲ
ਫਿਰ ਵਧੀਆ ਰਹਿੰਦਾ ਵੈ ਕੋਈ ਇੱਕ ਜਾਣਾ ਤੱਕਦਾ ਨਹੀਂ ਹੈਨਾ ਸਾਰੇ ਆਪਣੀ ਆਪਣੀ ਡਿਊਟੀ ਸਮਝਣ ਰਾਤ ਨੂੰ ਕਿੰਨਾ ਕੰਮ ਹੁੰਦਾ ਹੈ ਲਾਈਟਾਂ ਬੰਦ ਕਰਨੀਆਂ, ਗੇਟ ਲੋਕ ਕਰਨਾ
ਰਾਤ ਨੂੰ ਬਸ ਇੱਕੋ ਹੀ ਕੰਮ ਹੁੰਦਾ ਜਾਂ ਤਾਂ ਗੇਟਲੋਕ ਕਰੋ ਜਾਂ ਕੁੰਡੀ ਲਾ ਦੋ ਫਿਰ ਦਰਵਾਜ਼ਾ ਬੰਦ ਕਰਕੇ ਸੋ ਜਾਓ ਆਰਾਮ ਨਾਲ ਹੋਰ ਕੀ ਹੈ ਰਾਤ ਤੈਨੂੰ ਤੇ ਇੰਨਾ ਵੀ ਕੋਈ ਕੰਮ ਨੀ ਹੁੰਦਾ ਕੱਪੜੇ ਕੁੱਪੜੇ ਲਾਣੇ ਹੁੰਦੇ ਰਾਤੀ ਫਿਰ ਉਹ ਵੀ ਲਾ ਕੇ ਕੁਰਸੀ ਤੇ ਰੱਖਣੇ ਹੁੰਦੇ ਸਵੇਰੇ ਉੱਠਦਿਆ ਸਾਂਭ ਦਿੰਦੇ ਫਿਰ ਮੇਰੇ ਵੀ ਕੁਛ ਹੁੰਦੇ ਤੇ ਮੈਂ ਵੀ ਉੱਪਰ ਲੈ ਜਾਂਦਾ ਹੁੰਦਾ ਤੇ ਆਪਣੇ ਸਾਰੇ ਸਾਂਭ ਕੇ ਥੋੜਾ ਰਿਲੈਕਸ ਹੋ ਜਾਂਦਾ ਹੁੰਦਾ ਫੇਰ ਥੋੜਾ ਨਾਮ ਨੂਮ
ਸਾਰੇ ਜਾਣੇ ਕਰੋ ਨਾ ਪਰਿਵਾਰ ਖੁਸ਼ ਰਹਿੰਦਾ ਹੈ ਵਧੀਆ ਰਹਿੰਦਾ
ਹਾਂ ਚੜਦੀ ਕਲਾਈ ਰਹਿਣੀ ਚਾਹੀਦੀ ਹੈ ਵੱਧ ਤੋਂ ਵੱਧ ਜਿੰਨਾ ਪਰਮਾਤਮਾ ਜਾਂ ਰੱਬ ਦਿੰਦਾ ਹੈਗਾ ਓਨਾ ਵੱਧ ਚੜ੍ਹ ਕੇ ਸਾਰਿਆਂ ਨੂੰ ਅਮਲ ਕਰਨਾ ਚਾਹੀਦਾ ਲੋਕਾਂ ਨੂੰ ਇਨਸਾਨੀਅਤ ਨੂੰ ਵੀ
ਹੋਰ ਤੁਹਾਡੇ ਅਹ ਭੂਆ ਜੀ ਹੈਗੇ ਭੂਆ ਜੀ
ਹਾਂ ਮੇਰੇ ਭੂਆ ਹੋਣੀ ਅੰਕਲ ਹੋਣੀ ਵੀ ਹੈਗੇ ਆ ਮੇਰੇ ਮਾਸੀ ਵੀ ਨੇ ਮੇਰੇ ਮਾਮਾ ਜੀ ਮਾਮਾ ਮਾਮੀ ਮਹੀਨੇ ਵੀ ਸਾਰੇ ਹੈਗੇ ਆ।
ਹੂੰ।
ਦਾਦਾ- ਦਾਦੀ ਵੀ ਹੈਗੇ ਆ ਨਕਿਨ ਉਹਨਾਂ ਨੂੰ ਮੈਂ ਕਦੀ ਮਿਲਿਆ ਨੀ ਹੈਗਾ ਉੱਥੇ ਹੀ ਨੇ ਜਿ- ਥੇ ਸਾਰੇ ਹੈਗੇ ਆ ਹੁਣ ਤਾਂ, ਹਾਂ। ਜਾਣਦੇ ਹੋ ਵੀ ਉਹ ਚੀਜ਼ ਨਹੀਂ ਹੁੰਦੀ ਹੈਗੀ ਕਿ ਜੋ ਦੁਨੀਆਂ ਤੇ ਆਂਦਾ ਹੈ। ਇੱਕ ਨਾ ਇੱਕ ਦਿਨ ਜਾਣਾ ਵੀ ਤਾਂ ਹੁੰਦਾ ਹੀ ਹੈ।
ਹਾਂ ਬਿਲਕੁਲ- ਬਿਲਕੁਲ।
ਹਾਂ ਉਹ। ਵੱਧ ਸਦ ਕੇ ਹੁਣ ਜਿਹੜੇ ਹੈਗੇ ਉਹ ਤਾਂ ਵੱਧ ਸਦ ਹੈਗੇ ਆ ਕਈ ਬਾਹਰ ਨੇ ਕਈ ਸੈਟਲ ਆਊਡ ਨੇ, ਤੇ ਕਈ ਕੰਮ ਕਾਰਾਂ ਚ ਲੱਗੇ ਹੋਏ ਆ ਆਪਣੇ ਵੀ ਭਾਈਚਾਰੇ ਵੀ। ਦੋਸਤ- ਮਿੱਤਰ ਵੀ।
ਆ ਹਾਂ।
ਹੂੰ, ਮੈਂ ਉੱਥੇ ਹੀ ਹੁੰਦਾ ਹੈਗਾ ਵੱਧ ਤੋਂ ਚੜ ਕੇ ਮੌਸਮ ਜਿੱਦਾਂ ਤੋਂ ਖ਼ਰਾਬ ਹੋਇਆ, ਸ਼ੁਰੂ ਹੋਇਆ ਮੈਂ ਵੀ ਅਜੇ ਕਿਤੇ ਜਾ ਨਹੀਂ ਰਿਹਾ ਆਪਣੀ ਮੇਰੇ ਪਹਿਲੀ ਰੂਟੀਨ ਬਣਾ ਨੀ ਰੇਹਾ ਹੈਗਾ ਗਰਾਉਂਡ ਜਾ ਕੇ ਵੀ। ਜਦੋਂ ਮੌਸਮ ਠੀਕ- ਠਾਕ ਹੁੰਦਾ ਧੁੱਪ- ਧੁੱਪ ਚੜਦੀ ਹੈ ਫੇਰ ਮੈਂ ਚਲੇ ਜਾਂਦਾ ਹੁੰਦਾ ਗਰਾਉਂਡ।
ਅੱਛਾ ਜੀ।
ਹੂੰ ਓਦਾਂ ਦਾ ਜਿੰਨੇ ਦਿਨੇ ਬਾਰਸ਼ ਵਾਲਾ ਮੌਸਮ
ਫੇਰ ਤੁਹਾਡੇ ਮੰਮਾ- ਪਾਪਾ ਕੋਈ ਛੱਡਣ ਜਾਂਦਾ ਤੁਹਾਨੂੰ।
ਨਹੀਂ- ਨਹੀਂ ਮੈਂ ਆਪ ਚਲੇ ਜਾਂਦਾ ਮੇਰਾ
ਅੱਛਾ- ਅੱਛਾ। ਚਲੋ ਵਧੀਆ ਗੱਲ ਹੈ, ਤੇ ਹੋਰ?
ਅਪਣੇ ਪਰਿਵਾਰ ਬਾਰੇ ਦੱਸੋ ਕੁਛ ਤੁਸੀ। ਮੇਰੇ ਪਰਿਵਾਰ ਚ ਤਾਂ- ਤਾਂ ਸਾਰੇ ਹੀ ਨੇ ਜਿੱਦਾਂ ਮੈਂ, ਮੰਮਾ- ਪਾਪਾ ਦੀਦੂ। ਤੇ ਮੈਂ ਖੁਦ।
ਦੀਦੂ ਵਡ-
ਹਾਂ ਦੀਦੀ ਵੱਡੀ ਆ।
ਹਾਂ।
ਹੂੰ ਪਿਆਰ ਨਾਲ ਮੈਂ ਉਹਨੂੰ ਗੁਗਲੀ ਵੀ ਕਹਿ ਸਕਦਾ ਹੈਗਾ ਗੁਗਲੀ, ਮੇਰੀ। ਲੂਰੀ, ਬਾਬਾ ਜੀ ਦੀ
ਦੀਦੂ, ਦੀਦੂ ਖੁਸ਼ ਰੱਖਦੀ ਤੈਨੂੰ।
ਬਹੁਤ ਖੁਸ਼ ਰੱਖਦੀ ਹੈ ਕਦੇ ਨੀ ਮੈਨੂੰ ਏਦਾਂ ਦੁੱਖ ਮਿਲਿਆ ਹੈਗਾ। ਕੋਈ ਦੁੱਖ ਦਿੰਦਾ ਵੀ ਹੈ ਤਾਂ ਮੈਂ ਉਹਨੂੰ ਚੁਪ- ਚਾਪ ਸਹਿਣ ਕਰ ਜਾਂਦਾ ਕੁਛ ਬੋਲਦਾ ਨੀ ਹੈਗਾ। ਵਾਹਿਗੁਰੂ ਕਹਿ ਕੇ ਬਸ, ਹੂੰ। ਆ ਹੋ। ਮੈਂ ਬੋਲਦਾ ਕਿਸੇ ਨੂੰ ਨਹੀਂ ਹੈਗਾ ਗੁੱਸੇ ਚ, ਸ਼ਾਇਦ ਹੀ ਕਿਸੇ ਇੱਕ ਨੂੰ, ਜੋ ਮੇਰੇ ਜ਼ਿਆਦਾ ਵਿਰੁੱਧ ਚੱਲ ਜਾਏ। ਜੋ ਕਿਸੇ ਦੀ ਇੱਜ਼ਤ ਕਰਨੀ ਨਾ ਸਿੱਖੇ।
ਦੀਦੂ ਪੈਸੇ ਖਰਚਾਉਂਦੀ ਤੈਨੂੰ?
ਉਹ ਆਪ ਖਰਚਦੀ ਨ ਹੀ ਮੈ- ਮੈਂ ਨੀ ਖਚਵਾਉਂਦੀ ਅਚਲ ਚ ਉਹ ਆਪ ਹੀ ਏਦਾਂ ਈ ਹੈਗੀ ਹੈ। ਲ ਚ ਫਿਲਮ ਇੰਰੇਸਟ।
ਫੋਨ ਕੌਣ ਰੀਚਾਰਜ ਕਰਵਾ ਕੇ ਦਿੰਦਾ ਐ।
ਉਹੀ ਕਰਵਾ ਕੇ ਦਿੰਦੀ ਹੈ ਤਾਂ ਉਹੀ ਕਰਦੀ ਹੈ ਰਿਚਾਰਜ ਵੀ। ਕਰਦੀ ਰਹਿੰਦੀ ਏਦਾਂ ਦੇ ਡਰਾਏ ਤੁਹਾਡਾ ਚੈਨ ਚਿੱਤ ਹੈਗਾ ਫੇਰ ਵੀ। ਹੂੰ ਆਹ,
ਚਲੋ ਜੀ ਠੀਕ ਐ ਜੀ ਸਤਿ ਸ਼੍ਰੀ ਅਕਾਲ।
ਚਲੋ ਜੀ ਠੀਕ ਐ ਜੀ ਸਤਿ ਸ੍ਰੀ ਅਕਾਲ, ਤੁਹਾਡੇ ਨਾਲ ਗੱਲ ਕਰਕੇ ਬੋਤ ਬੋਤ ਵਧੀਆ ਲੱਗਾ ਥੈਂਕ ਯੂ ਸੋ ਮੰਚ ਓਕੇ ਜੀ ਬਾਏ।
ਲਿਆਓ ਮਿਲਾਈਏ ਹੁਣ ਐਧਰੋ।